ਹੈਲੋ,
ਹਾਂਜੀ ਦੀ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਚਾਲ?
ਵਧੀਆ-ਵਧੀਆ ਤੁਸੀਂ ਸੁਣਾਓ?
ਹਾਂਜੀ ਬਸ ਫ੍ਰਰੀ ਹੋਈ ਸੀ। ਟਿਊਸ਼ਨਜ ਪੜ੍ਹਾਂਨੀ ਆ ਨਾ ਮੈਂ ਤੇ ਮੈਨੂੰ ਏਦਾਂ ਈ ਟਾਈਮ ਮਿਲਦਾ ਸੱਤ ਵਜੇ ਤੱਕ ਈ ਫ੍ਰਰੀ ਹੋ ਪਾਣੀ ਆ ਉਸ ਤੋਂ ਬਾਅਦ ਘਰ ਦੇ ਕੰਮ ਬਸ। ਹਾਂਜੀ, ਸਭ ਠੀਕ ਐ। ਹੋਰ ਤੁਸੀਂ ਸੁਣਾਓ ਤੁਹਾਡੇ ਬੱਚੇ
ਹਾਂਜੀ-ਹਾਂਜੀ, ਵਧੀਆ ਹੁਣੇ ਛੋਪ ਤੋ ਆਏ। ਬੋ ਸ਼ਰਾਰਤੀ ਐ ਬਹੁਤ ਤੰਗ ਕਰਦਾ। ਬੋ ਜ਼ਿਆਦਾ, ਹਾਂਜੀ ਤੁਸੀਂ ਹੁਣ ਸਮਰ ਵੀ ਗਏ ਸੀ। ਹਾਂਜੀ-ਹਾਂਜੀ, ਇੱਕ ਛੋਟਾ ਈ ਐ ਇੱਕ ਛੋਟਾ।
ਅੱਛਾ।
ਹਾਂਜੀ, ਤੁਸੀਂ ਸਮਰ ਵਿਖੇਸ਼ਨ ਤੇ ਹਾਂ। ਸਵੇਰ ਦੇ ਟਾਈਮ ਨੀ ਰੱਖੀ ਦੀ ਟਿਊਸ਼ਨ ਦੀ।
ਅ ਨਈ ਨਈ, ਥੋੜਾ ਘਰ ਦੇ ਕਰਕੇ ਨਾ ਜਿੱਦਾਂ ਹਸਬੈਂਡ ਦੀ ਨਾਈਟ ਸ਼ਿਫਟ ਹੁੰਦੀ ਐ। ਤੇ, ਉਹ ਲੇਟ ਤੱਕ ਕੰਮ ਕਰਦੇ ਘਰੋਂ ਹੀ ਕਰਦੇ ਐ, ਤੇ ਸਾਡਾ ਥੋੜ੍ਹਾ ਉੱਠਣ ਕਰਨ ਦਾ ਨਾ ਟਾਈਮ-ਟੇਬਲ ਉਲ
ਹਾਂਜੀ-ਹਾਂਜੀ, ਬੇ ਟਾਇਮੈ ਹਾਂਜੀ ਹੋਰ
ਹਾਂਜੀ, ਤੇ ਫੇਰ ਥੋੜਾ ਲੇਟ ਹੀ ਸਵੇਰੇ ਬ੍ਰੇਕਫਾਸਟ ਸਟਾਰਟ ਹੁੰਦਾ। ਤੇ, ਫਿਰ ਲੇਟ ਹੋ ਜਾਂਦਾ ਸਭ ਕੁਛ।
ਹਾਂਜੀ-ਹਾਂਜੀ, ਓਏ ਨਾ ਫਿਰ ਹੋ ਹੁੰਦਾ ਸਭ-ਕੁਛ ਲੇਟ ਵਗੈਰਾ, ਹੋਰ ਘਰ ਸਭ ਠੀਕ ਨੇ?
ਹਾਂਜੀ, ਮੇਰਾ ਆਪਨੇ ਤੇ ਕੋਈ ਬੇਬੀ ਨੀ ਹੈਗਾ ਵੈਸੇ। ਬਾਕੀ ਟਿਊਸ਼ਨ ਇੰਨੇ ਸਾਰੇ ਹੈਗੇ ਆ, ਬੱਸ ਉਹਨਾਂ ਦੇ ਕੰਮ ਕਰਦੇ-ਕਰਦੇ ਥੱਕ ਜਾਂਨੀ ''ਮੈਂ ਤੇ।
ਉਹੀ ਉਹਨਾਂ ਦੇ ਬਰਾਬਰ ਐ।
ਓਹੀ ਸਮਰ ਵਕੇਸ਼ਨਸ 'ਤੇ ਇੰਨਾ ਹੋਮਵਰਕ ਇੰਨੀ ਫਾਈਲਸ ਬੱਸ ਬਹੁਤ ਜ਼ਿਆਦਾ ਮਤਲਬ, ਹਾਂਜੀ।
ਚਲੋ ਤੁਸੀਂ, ਸਕੂਲ ਟੀਚਰ ਓ?
ਹ ਨਹੀ-ਨਹੀਂ ਮੈਂ ਟਿਊਸ਼ਨ ਟੀਚਰ, ਸਕੂਲ ਨਹੀਂ, ਹਾਂਜੀ ਓਨਲੀ ਟਿਊਸ਼ਨ ਟੀਚਰ। ਹਾਂ, ਉਹ ਮਦਰ ਇਨ ਲੋ, ਥੋੜੇ ਏਦਾਂ ਹੀ ਰਹਿੰਦੇ ਆ ਨਾ ਬਿਮਾਰ ਤੇ ਫਿਰ ਸਕੂਲ ਵਾਸਤੇ ''ਮੈਂ ਅਪਲਾਈ ਨਹੀਂ ਕਰ ਪਾਈ ਕਦੀ।
ਹਾਂਜੀ-ਹਾਂਜੀ, ਕੋਈ ਨੀ ਟੂਉਸ਼ਨ ਠੀਕ ਏ, ਵੈਸੇ ਆਪਣਾ ਦਿੰ
ਬਹੁਤ ਵਧੀਆ, ਅਰੇ ਟਿਊਸ਼ਨ ਤਾਂ ਏਦਾਂ ਐ, ਆਪਣੇ ਹਿਸਾਬ ਨਾਲ ਅਸੀਂ ਟਾਈਮ ਕਢ ਸਕਦੇ ਆਂ।
ਹਾਂਜੀ-ਹਾਂਜੀ, ਉਹੀ ਨਾ ਸਕੂਲ ਦਾ ਫਿਰ ਪੂਰਾ ਟੈਮ ਟੂ ਟੈਮ ਕਰਨਾ ਪੈਂਦਾ।
ਬਿਲਕੁਲ-ਬਿਲਕੁਲ।
ਮੌਰਨੀੰਗ ਟਾਇਮ ਵੀ, ਫਿਰ ਛੁੱਟੀ ਦੇ ਟਾਇਮ ਵੀ, ਫਿਰ ਥੋੜਾ-ਬੋਤ ਲੇਟ ਹੋ ਜਾਂਦਾ। ਹਾਂਜੀ, ਸਮਰ ਵੇਕੇਸ਼ਨ ਤੇ ਟੀਚਰਸ ਨੂੰ ਵੀ ਲੇਟ ਛੁੱਟੀਆਂ ਹੁੰਦੀਆਂ, ਇੱਕ।
ਹਾ, ਉਹੀ ਤੇ ਨਾਲ ਪਤਾ ਕੀ ਹੁੰਦਾ ਟਿਊਸ਼ਨ ਵਿੱਚ ਨਾ ਛੁੱ ਛੁੱਟੀ ਕਰਲੋ, ਸੰਡੇ ਲਗਾਲੋ, ਸਕੂਲ ਵਿੱਚ ਛੁੱਟੀ ਨਹੀਂ ਮਿਲਦੀ ਜਲਦੀ।
ਹਾਂਜੀ, ਸਕੂਲ ਨੀ ਮਿਲਦੀ, ਸਕੂਲ'ਚ ਤੇ ਆਣਾ-ਜਾਣਾ ਵੀ ਹੋਏ, ਤਾਂ ਵੀ ਸਕੂਲ'ਚ ਛੁੱਟੀ ਮਿਲਦੀ। ਹਾਂਜੀ, ਐਮਰਜੈਂਸੀ ਵੀ ਹੋਵੇ ਤਾਂ ਵੀ ਬੜੀ ਮੁਸ਼ਕਿਲ ਨਾਲ ਮਤਲਬ ਲੈਣੀ ਪੈਂਦੀ ਏ।
ਬਿਲਕੁਲ-ਬਿਲਕੁਲ, ਹੋਰ ਤੁਹਾਡਾ ਡਿਨਰ ਹੋਗਿਆ, ਫਿਰ?
ਨਹੀਂ-ਨਹੀਂ, ਮੈਂ ਬੁਣਾ ਲਿਆ ਤਾਂ ਹੀ ਮੈਂ ਹੁਣ ਫ੍ਰੀ ਹੋਈ ਹਾਂ, ਮੈਂ ਕਿਹਾ ਤੁਹਾਡੇ ਨਾਲ ਗੱਲ ਕਰ ਲੈਂਨੇ ਆ। ਬੱਸ ਐ ਨੌ ਵਜੇ ਨਾਲ ਕਰਦੇ ਆ, ਅਸੀਂ
ਅੱਛਾ-ਅੱਛਾ, ਨੌ ਵਜੇ ਕਰ ਦਿਓ, ਅਸੀਂ ਸਾਢੇ-ਨੌਂ, ਦੱਸ ਵਜੇ ਤੱਕ ਕਰਦੇ ਆਂ, ਡਿਨਰ।
ਹਾਂਜੀ, ਏ ਟਾਈਮ ਆ ਜਾਂਦਾ ਬਿਲ ਮਤਲਬ ਟਾਇਮ, ਨਹੀਂ ਮਨ ਹੋਏ ਖਾਣ ਤੇ ਕੁਛ। ਵੈਸੇ ਤੇ ''ਮੈਂ ਹੁਣ ਬਣਾਤੀ ਹੋਈ ਏ, ਨੋ ਵਜੇ ਤੱਕ ਕਰਾਂਗੇ। ਹਸਬੈਂਡ ਥੋੜਾ ਲੇਟ ਖਾਂਦੇ ਨੇ ''ਮੈਂ ਤੇ ਮੇਰੇ ਛੋਟੂ ਖਾ ਲੈਂਦੇ ਆ।
ਅੱਛਾ, ਤੇ ਤੁਹਾਡਾ ਬੇਬੀ ਖਾ ਲੈਂਦਾ ਨਾਲ ਤੁਹਾਡੇ, ਉਹ ਪਰਸ਼ਾਨ ਨਹੀ ਕਰਦਾ?
ਨਹੀਂ, ਬਹੁਤ ਜ਼ਿਆਦਾ ਪਤਾ ਬਹੁਤ ਮੁਸ਼ਕਿਲ ਨਾਲ ਉਹਨੂੰ ਰੋਟੀ ਖਾਣੀ ਪੈਂਦੀ ਹੈ। ਤੇ ਮੇਰੇ ਦਾਦੂ ਦੀ ਸ਼ੌਪ ਐ ਨਾ, ਤੇ ਉਹ ਸਾਰਾ ਦਿਨ ਉੱਥੇ ਜਾਕੇ ਪੈਕੇਟ ਵਗੈਰਾ ਬੱਸ ਖਾਣੇ ਆ ਕੁਰ-ਕੁਰੇ, ਚਿਪਸ ਐ ਚੀਜ਼ਾਂ ਖਾਣੀਆਂ ਆ ਫਰੂਟ ਵਗੈਰਾ ਪੈਣੀ ਏ, ਓਦਾਂ ਉਹਨੂੰ ਰੋਟੀ ਖਾਣ ਲਈ ਕਹਿਦੋ ਨਾ ਉਹ ਨੀ ਰੋਟੀ ਫਿਰ, ਉਹਨੂੰ ਸਬਜ਼ੀ'ਚ ਮਿਰਚ ਲੱਗਦੀ ਏ।
ਓ ਵੈਸੇ ਨਾ, ਕੁਰਕਰੇ ਚਿਪਸ ਨਾ ਖਿਲਾਇਆ ਕਰੋ, ਕੁਰਕਰੇ ਓਹੀ ਪਲਾਸਟਿਕ
ਹੋਰ ਨੀ ਆ, ਬਹੁਤ ਅੱਛਾ ਥੋੜੀ ਖਾਣਾ ਕੋਈ, ਆਪਣਾ ਮਨ ਨੀ ਕਰਦਾ ਦੇਣ ਤੇ। ਫਿਰ ਰੋਂਦੈ, ਜਿੱਦ ਕਰਦਾ ਫਿਰ ਦੇਣੇ ਪੈਂਦੇ ਏ ਨਾ।
ਹੰੰ ਹੰ ਹੰ ਹੰਮ ਪਤਾ ਕੀ ਹਾਲੇ ਛੋਟਾ ਅਜੇ ਹੈ ਨਾ, ਤੇ ਬੜਾ ਫਿਰ ਬਾਅਦ ਵਿੱਚ ਪੇਟ ਫੂਡ ਪੌਇਜ਼ਨਿੰਗ ਵਗੈਰਾ ਹੋ ਜਾਂਦੀ।
ਹਾਂਜੀ-ਹਾਂਜੀ ਓਹੀ ਨਾ ਹੁਣ ਦੋ-ਤਿੰਨ ਦਿਨ ਹੋਗੇ। ਪੇਟ ਦਰਦ ਹੁੰਦੀ ਪਈ ਮੈਂ ਬੋਲਦੀ ਮੈਂ ਦਵਾਈ ਨਈ ਲਿਆ ਕੇ ਦੇਣੀ, ਮੈਂ ਤੇਨੂੰ ਟੌਫ਼ੀ ਪਹਿਲੇ ਹੀ ਹੱਖ ਦੇਵਾਂਗੀ ਫਿਰ ਧੁੰਨ ਦਾ ਕੇਂਦਾ ਨਈ ਮੰਮਾ ਮੈਂ ਨੀ ਖਾਊਗਾ ਮੈਂ ਨੀ ਖਾਊਗਾ। ਮੈਂ ਕਹਾਂਗੀ ਪਹਿਲੇ ਖਾਂਦਾ ਕਿਊ ਫਿਰ ਤੂੰ? ਨਈ ਮਮਾ ਮੈਂ ਨੀ ਖਾਊਂਗਾ ਮੈਂ ਨੀ ਖਾਊਂਗਾ।
ਬੱਚਿਆਂ ਨੂੰ ਕੌਣ ਸਮਝਾਏ, ਜਲਦੀ ਸਮਝਦੇ ਨੀ ਏ ਬੱਚੇ ਵੀ ਨਾ ਛੋ
ਕਿਸੇ ਟਾਈਮ ਗੁੱਸਾ ਵੀ ਆਂਦਾ ਕਿਸੇ ਟਾਈਮ ਤੋ ਪਰ ਵੀਰ ਮਾਰਨੇ ਉਸੇ ਟਾਈਮ ਬੋਤ ਜਿੱਦ ਐਸੇ ਮਿਲ ਲੱਗਣਾ ਪੈਂਦਾ ਏ, ਜੋ ਇਹ ਗੁੱਸੇ ਕਰਦੇ ਨੇ, ਏ ਕਹਿੰਦੇ ਨੇ ਫਿਰ ਮੈਂ ਥੱਪੜ ਮਡਵਾ ਦਿੰਦੀ ਐ ਫਿਰ ਰੋਨ
ਓਈ ਤੇ, ਫਰੂਟਸ ਵਗੈਰਾ ਖਵਾਉਣ ਦੀ ਜ਼ਿਆਦਾ ਆਦਤ ਪਾਓ ਇਹ ਨੂੰ।
ਹਾਂ, ਮ ਗੀਤਾ।
ਇੱਛਾ।
ਟਿਫਨ ਨਲ
ਹਾਂ, ਓਈ ਇਨਾਂ ਨਾਲ ਤੇ ਬ ਤੈਨੂੰ ਖਾਣਾ ਖਿਲਾਣਾ ਇੱਕ ਜੰਗ ਵਾਂਗ ਏ, ਹੈ ਜਿੱਤਣੀ। ਇਹ ਬੜੇ ਓ ਏ ਮਤਲਬ, ਹੰਮ-ਹੰਮ।
ਹੋਰ ਦੱਸੋ ਘਰ ਸਭ ਕੀ ਕਰ ਰੈ ਏ। ਹੈਲੋ, ਹੈਲੋ, ਹੈਲੋ। ਹੈਲੋ,
ਕਰਾਗੇ ਮਈ ਕੋ
ਹੈਲੋ।
ਹੈਲੋ।
ਹੈਲੋ, ਹਾਂਜੀ ਆਵਾਜ਼ ਥੋੜ੍ਹੀ ਕੱਟ ਰਹੀ ਸੀ ਤੁਹਾਡੀ।
ਹਾਂਜੀ, ਹਾਂਜੀ, ਹਾਂਜੀ, ਮੇਨ ਮਨਵੀਨ ਗੇਏ ਵੇ। ਤੁਸੀਂ ਸਮਝ ਗਏ ਸਾਨੂੰ ਹਾਂਜੀ-ਹਾਂਜੀ।
ਰੈਣ ਨੀ ਗਏ ਫਿਰ ਤੁਸੀਂ ਪੇਕੇ ਆਪਣੇ?
ਮੈਂ ਆਪਣੇ ਮਾਇਕੇ, ਮੇਰੇ ਉੱਧਰ ਵੀ ਮੇਰੇ ਚਾਚੀ ਵਗੈਰਾ ਹੈਨਾ, ਤੇ ਓ ਵੀ ਆਪਣੇ ਛੁਟ ਓਦੇ ਸਕੂਲ ਛੁੱਟੀਆਂ ਕਰਕੇ ਘੁੰਮਣ ਗਏ ਹੋਏ ਸੀ, ਫਿਰ ਸੇ ਕੀ ਇਹ ਕਲ੍ਹਾ ਹੋ ਗਿਆ ਇਹ ਉੱਥੇ ਬੋਰ ਹੋ ਗਿਆ ਸੀ ਉਦਾਸ ਹੋ ਗਿਆ, ਫਿਰ ਕਹਿੰਦਾ ਨਹੀਂ ਮੰਮਾ ਘਰ ਚਲੋ ਪਾਪਾ ਕੋਲ ਚਲੋ, ਪਾਪਾ ਕੋਲ ਚਲੋ। ਤੇ ਫਿਰ ਤਰਸ ਸੀ ਬੜੀ ਮੁਸ਼ਕਿਲ ਨਾਲ ਮੈਨੂੰ ਰਹਿਣ ਦਿੱਤਾ ਫਿਰ ਆ ਗਿਆ।
ਹੰ, ਹੰ, ਹੰ
ਹਾਂਜੀ,
ਓਈ ਏ ਨਾ ਬੱਚਿਆਂ ਪਿੱਛੇ ਇਹ ਆਪਣਾ ਮਨ ਵੀ ਥੋੜਾ ਮਾਰਨਾ ਪੈਂਦਾ। ਚਾਹੇ ਤੁਸੀਂ ਹੋਰ ਰਹਿਣਾ ਹੋਵੇ।
ਫਿਰ ਮੈਨੂੰ ਬਹੁਤ ਮੁਸ਼ਕਿਲ ਨਾਲ ਮੈਂ ਰਹੀ ਤੇ, ਮੈਨੂੰ ਕਹਿੰਦਾ ਮੰਮਾ ਪਾਪਾ ਦੀ ਯਾਦ ਆ ਰਹੀ ਹੈ। ਪਾਪਾ ਕੁਲ ਚਲੋ। ਪਾਪਾ ਕੁ ਚਲੋ, ਮੈਂ ਆਏ ਹੀ ਜਾਣਾ ਤੇ ਥੋੜੇ ਦਿਨ। ਹੋਰਿਆਂ ਨੇ ਕਹਿੰਦਾ ਨਹੀਂ ਚਲੋ, ਚਲੋ। ਫਿਰ ਮੇਰੇ ਪਾਪਾ ਛੱਡਣ ਆ ਗਏ ਸੀ। ਮੈਨੂੰ
ਹੂੰ ਜਿੱਦ ਕਰਦੇ ਨਾ ਬੱਚੇ ਵ ਇਸ ਤਰ੍ਹਾਂ।
ਮੈ ਕਿਹਾ ਮੈਨੂੰ ਰਹਿਣ ਦੇ, ਹੁਣ ਕਹਿੰਦਾ ਮੰਮਾ ਚੱਲੀਏ ਨਾਨੀ ਘਰ ਮੈਂ। ਉਹ ਰਹਿਣ ਦੇ ਤੂੰ ਮੈਨੂੰ ਬਹੁਤ ਰਹਿਣ ਦਿੱਤਾ ਵ।
ਨਹੀਂ ਪਤਾ ਕਿ। ਹਰ ਚੀਜ਼ ਦਾ ਇੱਕ ਟਾਈਮ ਹੁੰਦਾ ਵਾ।
ਹਾਂ ਕੋਹੇ ਨਾਲੇ ਦੂਰ ਹੈ ਨਾ ਤੇ। ਆ ਨਹੀਂ ਮੰਮਾ ਹੁਣ ਚੱਲੀਆਂ ਮੈਂ ਕਿਹਾ ਨਹੀਂ ਬਾਬੂ ਮੈਂ ਨੀ ਜਾਣਾ ਹੁਣ। ਉਹ ਹੀ ਆ ਅਗਲੀ ਛੁੱਟੀਆਂ ਤੋਂ ਦੇਖਾਂਗੀ ਹੁਣ। ਹਾਂ ਤੁਸੀਂ ਵੀ।
ਮੈਂ ਬਸ ਹੁਣ ਜਾਵਾਂਗੀ, ਇਸ ਸ਼ਨੀਵਾਰ ਜਾਵਾਂਗੀ ਆ ਜਾਗੀ ਸੋਮਵਾਰ ਨੂੰ। ਮੇਰੇ ਨਾ ਭਰਾ ਦੇ ਕੁੜੀ ਹੋਈ ਹੈ। ਹੈਲੋ।
ਹਾਂਜੀ, ਹਾਂਜੀ ਮੈਂ ਸੁਣਦੀ ਪਈ ਹਾਂ।
ਹਾਂਜੀ ਮੇਰੇ ਨਾ ਭਰਾ ਦੀ ਕੁੜੀ ਹੋਈ ਹੈ ਤੇ, ਮੈਂ ਉਦਾ ਰਿਹ ਆਈ ਸੀ ਪਹਿਲਾਂ। ਤੇ ਉਹਨੂੰ ਫੰਕਸ਼ਨ ਕਰਦੇ ਪਏ ਸਵਾ ਮਹੀਨੇ ਤੋਂ ਬਾਅਦ ਵਾਲਾ ਹੁੰਦਾ ਨਾ ਜਿਹੜਾ। ਬਸ ਉਹ ਤਿੰਨ ਦਿਨ ਜਾਣਾ ਉਹ ਚ ਸਾਰੇ ਫੈਮਿਲੀ ਵਾਲੇ ਜਾ ਰਹੇ ਆ ਬਸ ਸ਼ਨੀਵਾਰ ਜਾ ਕੇ। ਸੋਮਵਾਰ ਆ ਜਾਂਗੇ।
ਅੱਛਾ ਤੁਹਾਡਾ ਲੋਕਲ ਹੀਗੀ, ਦੂਰ ਹੈ।
ਨਹੀਂ, ਨਹੀਂ ਦੂਰੀ ਹੈ, ਪੰਜਾਬ ਹੀ ਹੈ। ਹਾਂਜੀ, ਤੇ ਉਹੀ ਹੈ ਆਉਣ ਜਾਣ ਵਾਲਾ ਇੱਕ ਦਿਨ ਹੋ ਜਾਂਦਾ। ਬਸ ਏਦਾਂ ਹੀ ਹੈ
ਨਿਕਲ ਜਾਂਦਾ ਆ ਦਿਨ ਜਾਣ
ਹਾਂਜੀ
ਹਾਂਜੀ ਲੋਕਲ ਵਾਲਾ ਠੀਕ ਹੁੰਦਾ ਥੋੜੇ ਦੇਰ ਜਾਓ। ਤੇ ਫਿਰ ਜਦੋਂ ਮਰਜੀ ਆਓ।
ਹੂੰ ਹੂੰ।
ਤਾਂ ਸੈਟਰਡੇ ਨੂੰ ਚਲੇ ਜਾਂਦੇ ਆ ਤੇ ਸੈ ਜਾ ਕੇ ਸੰਡੇ ਨੂੰ ਵਾਪਸੀ ਹੋਏਗੀ, ਇਹ ਦੂਰ ਦਾ ਬਹੁਤ ਪੰੰਗਾ ਹੁੰਦਾ ਪਹਿਲੇ ਇੱਕ ਦਿਨ ਜਾਓ ਇੱਕ ਦਿਨ ਆਨ ਚ ਲੱਗ ਜਾਂਦਾ।
ਹੁੰਦਾ ਉਹੀ ਤੇ ਪਰ ਉਹੀ ਹੈ ਨਾ ਜਿੱਥੇ ਲਿਖਿਆ ਹੋਇਆ ਇਹਨੇ। ਉੱਥੇ ਵਿਆਹ ਹੋਣ।
ਅਸੀ ਨੀ ਕੁਛ ਕਰਦੇ ਮੈਂ ਤੇ ਪਰ ਕਰਦੇ ਸੀ ਲੋਕਾਂ ਨੂੰ ਲੋਕਲ ਹੋਏ ਪਰ ਨਹੀਂ ਦੂਰ ਹੀ ਹੋਇਆ।
ਉਹ ਮੈਂ ਖੁਦ ਇਹੀ ਸੋਚਦੀ ਸੀ ਕਿ ਲੋਕਲ ਹੋ ਜਾਂਦਾ ਤੇ ਚਲੋ ਪਰ ਠੀਕ ਹੈ ਨਾ ਇਹ ਵੀ। ਨਾ ਦੇਖੋ ਲੋਕਲ ਵਾਲਿਆਂ ਦੀ ਵੈਲਊ ਘੱਟ ਹੋ ਜਾਂਦੀ ਹੈ।
ਹਾਂਜੀ
ਦੂਰ ਵਾਲਿਆਂ ਦੀ ਥੋੜ੍ਹੀ ਪੁੱਛ ਹੁੰਦੀ ਹੈ, ਸਹੀ ਦੱਸਾਂ ਦੇ। ਹਾਂ। ਲੋਕਲ ਵਾਲੇ ਤੋਂ ਉਹੀ ਰੋਜ਼ ਦਾ ਚੱਕਰ ਲਗਾ ਲੈਣਗੇ ਜਾਂ ਵੀ। ਬੱਚੇ ਵਿੱਚ ਜਲਦੀ ਮਿਲ ਲੈਣਾ, ਅਸੀਂ ਜਾਣਾ ਮਹੀਨੇ ਬਾਅਦ ਮਹੀਨੇ ਦੋ ਤਿੰਨ ਮਹੀਨੇ ਬਾਅਦ।
ਮੈਂ ਮੇਰੀ ਮੈਰਿਜ ਸੀ ਨਾ ਮੈਂ ਉਦੋਂ ਗਈ ਸੀ ਉਸ ਤੋਂ ਬਾਅਦ ਮੈਂ ਹੁਣ। ਗਈ ਹਾਂ ਦਸੰਬਰ ਚ ਮੈਂ ਗਈ ਸੀ ਮੈਰਿਜ ਤੇ ਦਸੰਬਰ। ਫਿਰ ਮੈਂ ਆਉਣ ਗਈ ਹ ਉਸ ਤੋਂ ਬਾਅਦ ਹੁਣ ਕਹਿੰਦੀ ਜਾਣ ਹੁੰਦਾ ਫਿਰ ਜਾਂਦੀ। ਜਾ ਨਹੀਂ ਹੁੰਦਾ ਨਾ।
ਹਾਂ, ਪਰ ਇਹ ਹੈ ਕਿ ਹੌਲੀ-ਹੌਲੀ ਦੇਖੋ, ਆਪਣੇ ਸਹੁਰਿਆਂ ਦੀ ਆਦਤ ਪੈ ਜਾਂਦੀ ਫੇਰ ਇੱਧਰ ਹੀ ਚੰਗਾ ਲੱਗਦੈ, ਓਧਰ ਮਨ ਵੀ ਨੀ ਲੱਗਦਾ ਜ਼ਿਆਦਾ।
ਹਾਂ-ਹਾਂ, ਉਹ ਜਲਦੀ-ਜਲਦੀ ਚਲੀਏ, ਜਲਦੀ-ਜਲਦੀ ਚਲੀਏ
ਹਾ ਬਾਕੀ, ਇਹਦੋਂ ਤੁਹਾਡਾ ਬੱਚਾ ਵੱਡਾ ਹੋਜੇਗਾ ਥੋੜਾ ਹੋਰ, ਫਿਰ ਰਹਿਣ ਵੀ ਦੇਦੇ ਕਰੇਗਾ, ਹਲੇ ਉਹੀਓ ਛੋਟੇ ਬੱਚਿਆਂ ਨੂੰ ਥੋੜ੍ਹਾ ਸੰਭਾਲਣਾ ਨਾ, ਮੁਸ਼ਕਿਲ ਹੋ ਜਾਂਦੈ।
ਹਾਂਜੀ-ਹਾਂਜੀ, ਹ ਨਾ ਉੱਥੇ ਜਾਕੇ ਬਿਮਾਰ ਹੋਗਿਆ ਸੀ ਫਿਰ। ਮੈਂ ਕਿਹਾ ਤੂੰ ਬਬਾ ਘਰ ਹੀ ਚੱਲ, ਤੈਨ, ਤੂ ਓਹਨੂੰ ਰਹਿਣ ਹੀ ਨੀ ਦੇਣਾ ਉਹਨੂੰ।
ਹਾ, ਓਧਰ, ਓਧਰ ਦੀ ਹਵਾ ਸੂਟ ਹੀ ਨੀ ਕਰਰੀ ਹੈਂ।
ਹਾਂ ਜੀ।
ਹੂੰ, ਹੂੰ
ਛੋਟੇ ਹੁੰਦੇ ਬਹੁਤ ਵਾਰੀ ਗੇ ਆਂ। ਕਹਿੰਦੇ ਨੇ ਕਿ ਜਦੋਂ, ਉਹ ਨਾਲੇ ਸਕੂਲ ਜਾਣ ਲੱਗ ਗਏ ਹਨਾ। ਤੇ ਤਦ ਕਰਕੇ ਹੁਣ ਛੁੱਟੀਆਂ ਵਿੱਚ ਹੀ ਜਾਨ ਹੋਇਆ, ਹੁਣ ਤੇ ਪਹਿਲੇ ਹੌਲੀ-ਹੌਲੀ ਚਲੇ ਗਏ ਸੀ ਵਿੱਚ ਤੇ, ਓਦਾਂ ਵੀ ਚਲੇ ਜਾਂਦੇ ਸੀ।
ਹੂੰ, ਪਰ ਇਹ ਆ ਬੱਚੇ ਜਿੱਦਾਂ ਵੱਡੇ ਹੁੰਦੇ ਜਾਣ, ਇੰਨਾ ਹੋਮਵਰਕ ਮਿਲ ਜਾਂਦੈ ਦੋ
ਛੁੱਟੀਆਂ ਪਈਆਂ ਅਜੇ ਪੈਣੇ ਤਾਂ ਵੀ ਇਨਾ ਹੋਸਵਰਕ ਮਿਲਿਆ ਹੋਇਆ।
ਹੂੰ, ਅਸਾਈਨਮੈਂਟ
ਖੁਲ ਵੀ ਜਾਣੇ ਆ ਸਕੂਲ, ਹਜੇ ਹੋਮਵਰਕ ਹੋਇਆ ਨੀ।
ਔਰ ਦੇਖੋ
ਕਰੇਗਾ, ਬੋਲੇਗਾ ''ਮੈਂ ਉਹ ਥਕ ਗਿਆ, ਮੈਂ ਉਹਦੀ ਗੱਲਾਂ
ਹੂੰ, ਮੈਂ ਕਹਿ ਰਹੀ ਹੋਮਵਰਕ ਨਾ ਬੱਚਿਆਂ ਵਾਸਤੇ ਨੀ ਹੁੰਦਾ, ਪੇਰੈਂਟਸ ਵਾਸਤੇ ਹੁੰਦਾ। ਟੀਚਰਸ ਵਾਸਤੇ ਹੁੰਦਾ, ਕਿਉਂਕਿ ਉਹਨਾਂ ਨੂੰ ਸਮਝ ਥੋੜੀ ਹੂੰਦੀ ਕੀ ਕਰਨਾ, ਕੀ ਨਹੀਂ ਤੇ ਪੇਰੈਂਟਸ ਖਵਾ ਦੇਨ, ਕਰ ਦੇਨ ਬਹੁਤ।
ਹੋਰ, ਉਹੀ ਹੱਥ ਫੜ੍ਹਕੇ ਉਹਨੂੰ ਕਰਵਾਣਾ ਪੈਂਦਾ, ਕੁਛ-ਕੁਛ ਲਿਖ ਵੀ ਲੈਂਦਾ ਸਟੈਂਡੀਗ ਨਾਲ ਲਾਇਨ ਵਗੈਰਾ, ਫਿਰ ਕੁਛ ਅਜੇ ਐਪਲ ਵਗੈਰਾ ਜੇਹੜਾ ਬਣਾਣਾ ਨੀ ਆਂਦਾ, ਹਜੇ ਉਹ ਹੱਥ ਫੜਕੇ ਕਰਵਾਣਾ ਪੈਂਦਾ।
ਹਾਂਜੀ।
ਤੇ ਓਈ ''ਮੈਂ ਕਹਿੰਦੀ ਇੰਨਾ ਹੋਮਵਰਕ ਦੇ ਦਿੱਤਾ ਹੋਇਆ, ਇਨੀ ਛੁੱਟੀਆਂ ਨੀ ਹੋਈਆਂ ਇੱਕ ਮੰਥ ਦੀ ਛੁੱ ਆਈਆਂ, ਤੇ ਕੰਮ ਇੰਨਾ ਦੇ ਇਦਾਂ ਆਇਆ ਜਿਦਾਂ ਬਹੋਤ ਛੁੱਟੀਆਂ
ਹੂੰ, ਇਹੀ ਆ ਤੁਹਾਨੂੰ ਦੇਖੋ ਕੰਪਲੀਟ ਕਰਨਾ ਪੈਣਾ ਉਹਦਾ ਕੰਮ। ਓਹ ਤੇ ਕਰ ਨੀ ਪਾਏਗਾ।
ਤੇ ਹੁਣ ਦੱਸ ਦਿਨ ਰਹਿ ਗਏ ਨੇ, ਸਕੂਲ ਖੁਲਣ ਵਿਚ ਮੈ ਕਰਵਾਦਾਂ ਫਟਾਫਟ
ਹੂੰ, ਹੂੰ
ਹੁਣ ਦੋ-ਦਿਨ ਵੈਸੇ ਨੀ ਹੋਇਆ, ਹੁਣ ਹਾਰ ਕੇ ਹੋਇਆ ਵੇ।
ਬਿਲਕੁਲ-ਬਿਲਕੁਲ। ਔਰ ਅੱਜ-ਕੱਲ ਦਾ ਤੇ ਵੈਸੇ ਵੀ, ਕੰਮ ਬਹੁਤ ਜ਼ਿਆਦਾ ਟਫ ਦਿੰਦੇ ਆ ਟੀ ਟੀਚਰਸ, ਹੂੰ ਚਲੋ ਠੀਕ ਐ ਦੀਦੀ, ਮੈਂ ਨਾ ਥੋੜਾ ਘਰ ਗੈਸਟ ਆ ਗਏ ''ਮੈਂ ਫੇਰ ਕਰਦੀ ਆਂ।
ਫ੍ਰੀ ਹੋਕੇ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ।
ਸਤਿ